ਹੈਲੋ ਜੀ, ਸਾਸਰੀ ਕਾਲ। ਕੀ ਹਾਲ ਏ। ਹਾਂਜੀ ਸਾਸਰੀ ਕਾਲ। ਕੀ ਹਾਲ ਤੁਹਾਡੇ? ਹੈਲੋ -ਆਵਾਜ਼ ਤਾਂ ਨੀ ਮੇਰੀ। ਹਾਂਜੀ ਸਾਸਰੀ ਕਾਲ ਕੀ ਹਾਲ ਏ।
ਸਤਿ ਸ੍ਰੀ ਅਕਾਲ ਜੀ ਵਧੀਆ
ਹੋਰ ਕੀ ਕਰਦੇ ਪੇ
ਕੁਛਨੀ ਜੀ
ਸਬਜ਼ੀਆਂ ਵਗੈਰਾ ਬਣਾ ਲਈਆਂ
ਹਾਂਜੀ
ਕੀ ਬਣਾਇਆ ਅੱਜ
ਕੱਦੂ
ਕੱਦੂ ਬਣਾਇਆ ਚਲੋ ਵਧੀ ਮੈਂ ਕਦੀ ਬਣਾਇਆ ਨੀ ਕੱਦੂ ਮੈਨੂੰ ਦੱਸੋ ਕਿਵੇਂ ਬਣਾਉਂਦੇ ਹੋ ਕੱਦੂ ਤੁਸੀਂ
ਹਾਂ ਕੱਦੂ ਚ ਅਸੀਂ ਪਾਉਦੇ ਹ ਪਹਿਲਾਂ ਲਾਲ ਮਿਰਚਾਂ ਸੁਖੀਆਂ ਲਾਲ ਮਿਰਚਾਂ
ਪੂਰਾ ਪ੍ਰੋਸੈਸ ਦੱਸੋ ਨਾ ਕੀ ਕੀ ਕੱਟਦੇ ਹੋ ਕੀ ਪਾਉਂਦੇ ਹੋ ਕਿਹੜੇ ਮਸਾਲੇ ਪਾਉਂਦੇ ਓ
ਜੀ ਨਹੀਂ ਸ਼ੁਰੂ ਤੋਂ ਹੀ ਦੱਸ ਰਹੇ ਹ ਸਭ ਤੋਂ ਪਹਿਲਾਂ ਆਪਾਂ ਸਾਬਤ ਆਂ ਲਾਲ ਮਿਰਚਾਂ ਪਾਉਂਦੇ ਹਾਂ ਤੇ ਦਾਾਨਾ ਮੇਥੀ ਪਾਉਂਦੇ ਹਾਂ ਤੇ ਨਾਲ ਹੀ ਆਪਾਂ ਲਸਣ ਪਾ ਦਿੰਨੇ ਹਾਂ ਫਿਰ ਉਹਨੂੰ ਚੰਗੀ ਤਰ੍ਹਾਂ ਭੁੰਨ ਕੇ ਫਿਰ ਉਹਦੇ ਵਿੱਚ ਆਪਾਂ ਪਾਵਾਂ ਟਮਾਟਰ ਅਹ ਪਿਆਜ਼ ਪਹਿਲਾਂ ਪਿਆਜ ਪਾਵਾਂਗੇ ਫਿਰ ਟਮਾਟਰ ਉਹਨੂੰ ਚੰਗੀ ਤਰ੍ਹਾਂ ਬਰਾਊਨ ਕਰਕੇ ਕੇ ਪਿਆਜ ਨੂੰ ਫਿਰ ਟਮਾਟਰ ਪਾਉਣਾ ਫਿਰ ਟਮਾਟਰ ਨੂੰ ਚੰਗੀ ਤਰ੍ਹਾਂ ਭੁੰਨ ਕੇ ਤੇ ਉਹਦੇ ਵਿੱਚ ਫਿਰ ਪਾਉਣੇ ਤੁਸੀਂ ਮਸਾਲੇ ਮਸਾਲੇ ਚ ਪਾਾਲ ਲੋ ਅਹ ਲਾਲ ਮਿਰਚਾਂ ਹਲਦੀ ਤੇ ਧਨੀਆ ਪਾਊਡਰ ਗਰਮ ਮਸਾਲਾ ਤੇ ਜਦੋਂ ਚੰ ਚੰਗੀ ਤਰ੍ਹਾਂ ਜਦੋਂ ਮਸਾਲਾ ਤੇਲ ਛੱਡ ਦੋ ਛੱਡ ਜੂਗਾ ਉਹਦੇ ਵਿੱਚ ਫਿਰ ਤੁਸੀਂ ਪੈਣਾ ਕੱਦੂ ਪਾ, ਦੇਣਾ। ਤੇ, ਬਸ ਉਹਨੂੰ ਚੰਗੀ ਤਰ੍ਹਾਂ ਪਕਾ ਲੈਣਾ, ਤੁਸੀਂ। ਤੇ ਲਾਸਟ ਚ ਤੁਸੀਂ ਪਾਨਾ ਅਮਚੂੂਰ ਪਾਊਡਰ। ਤੇ, ਉਹਦਾ ਟੇਸਟ ਇਹਦੇ ਨਾਲੋਂ ਵਧੀਆ ਬਣਦਾ।
ਵੀ ਕੁਛ ਨਾ, ਕੁਛ ਨਾ, ਮੇਥ੍ਰੇ ਵੀ ਪਾਂਦੇ ਨੇ, ਸੁਣਿਆ ਮੈਂ।
ਹਾਂ, ਮੈਂ ਦਾਨਾ ਮ
ਆਹ, ਅੱਛਾ -ਅੱਛਾ ਉਹ ਮੈਂ ਨਾ, ਤੁਸੀਂ ਦਾਣਾ ਮੈਂ ਕਹਦਾ ਮੇਥ੍ਰੇ ਕਹਨੀ ਆ ਸਰ ਥੋੜੇ ਹੋ ਗ ਹੈਗੀ ਤੇ ਕੁਛ ਗੁੜ ਵੀ ਅਡ ਕਰਦੇ ਨੇ ਬਾਅਦ ਚੋਂ, ਕੁਛ
ਜਿਹੜ, ਜਿਹੜਾ ਖੱਟਾ- ਮਿੱਠਾ ਖਾਂਦੇ ਨੇ, ਉਹ ਗੁੜ ਵੀ ਐਡ ਕਰ ਸਕਦੇ। ਉਹਦੇ ਵਿੱਚ ਤੇ ਆਪਾਂ ਸਿਰਫ ਤਿੱਖਾ ਬਣਾਉਦੇ ਹਾਂ, ਤੇ ਅਸੀਂ ਮਤਲਬ ਉਹਦੇ ਚ ਉਹ ਪਾਂਨੇ ਆ।
ਅੱਛਾ। ਸਵਾਦ ਕਹ, ਸਵਾਦ ਬਣਦਾ।
ਜੀ-ਜੀ ਬਹੁਤ ਸਵਾਦ ਬਣਦਾ ਤੁਸੀਂ ਪੂਰੀਆਂ ਨਾਲ ਖਾ ਸਕਦੇ ਓ ਪਰੌਠੇ ਨਾਲ।
ਹਮ, ਕੁਛ ਪਾਓ ਭਾਜੀ ਵਿੱਚ ਵੀ ਆ ਪਾਉਂਦੇ ਜੇ ਕੱਦੂ।
ਪਾਓ ਭਾਜੀ ਵਿੱਚ ਵੀ ਪਾ ਲੈਂਦੇ ਨੇ
ਮੈਂ, ਮੈਂ ਤਾਂ ਪਾਓ ਭਾਜੀ ਬਣਾਉਦੀ ਹ ਲੇਕਿਨ ਮੈਂ ਕੱਦੂ ਨਹੀਂ ਪਾਉਂਦੀ।
ਅੱਛਾ-ਅੱਛਾ।
ਦੂਜਾ ਕਦੀ ਬ੍ਰੈਡ ਪੀਜ਼ਾ ਬਣਾਇਆ ਤੁਸੀਂ।
ਬ੍ਰੈਡ ਪੀਜ਼ਾ ਹਾਂਜੀ ਬਣਾਇਆ।
ਚਲੋ ਵਧੀਆ। ਕਿਸ ਤਰ੍ਹਾਂ ਬਣਾਇਆ?
ਬ੍ਰੈਡ ਪੀਜ਼ਾ ਜਿੱਦਾਂ ਆਪਾਂ ਬ੍ਰੈਡ ਸਲਾਈਸ ਲੈ ਲੈਂਦੇ ਆ। ਉਹਦੇ ਤੇ ਬ੍ਰੈਡ ਪੀਜ਼ਾ ਸੋਸ। ਲਗਾ ਕੇ ਨਾ ਜਿਹੜਾ ਮਤਲਬ ਪਿਜ਼ਾ ਸੋਸ ਆਉਂਦੀ ਉਹ ਲਗਾ ਕੇ ਤੇ ਉਹਦੇ ਤੇ ਸ਼ਿਮਲਾ ਮਿਰਚ ਹੋ ਗਈ ਆਪਣਾ ਪਿਆਜ ਹੋ ਗਏ ਕੋਰਨਸ ਗਏ ਸਵੀਟ ਕੋਰਨਸ ਹੋ ਗਏ ਜਾਂ ਫਿਰ ਦੂਜੇ
ਅੱਛਾ ਲੈ ਕੇ ਮੈਂ ਮੈਂ ਮੈਂ ਥੋੜਾ ਅਲੱਗ ਤਰੀਕੇ ਨਾਲ ਬਣਾਉਂਦੀ
ਅੱਛਾ ਤੁਸੀਂ ਕਿਵੇਂ ਬਣਾਉਦੇ
ਮੈਂ ਤਾਂ ਪਤਾ ਲੈਣੀ ਆ ਸੂਜੀ ਮੈਂ ਸੂਜੀ ਨੂੰ ਲੈ ਕੇ ਇੱਕ ਨਾ ਸੂਜੀ ਲੈ ਕੇ ਮੈਂ ਉਹਦੇ ਸਾਰੇ ਮਸਾਲੇ ਮਿਕਸ ਕਰ ਲੈਂਨੀ ਹਾਂ ਜਿਵੇਂ ਟਮਾਟਰ ਉਹ ਹਾਂ ਸੂਜੀ ਵਿੱਚ ਪਹਿਲਾਂ ਨਮਕ ਪਾ ਨਮਕ ਵਿੱਚ ਕਾਲੀ ਮਿਰਚ ਉਹਦੇ ਚ ਨਮਕ ਕਾਲੀ ਮਿਰਚ ਗਰਮ ਮਸਾਲਾ ਸੁੱਕਾ ਧਨੀਆ ਤੇ ਅਜਵਾਇਣ ਹਾਂ ਹਮ ਇਹ ਚੀਜ਼ਾਂ ਪਾ ਕੇ ਮੈਂ ਇਹ ਮੈਂ ਚੀਜ਼ਾਂ ਪਹਿਲਾ ਸਾਰੀਆਂ ਮਿਕਸ ਕਰ ਲੈੈਂਦੀ ਹਾਂ ਜਾਂ ਤਾਂ ਉਹ ਦੇ ਚ ਮਲਾਈ ਪਾ ਦੇਣੀ ਆਈਆਂ ਦੁੱਧ ਪਾ ਦੇਣੀ ਜਾਂ ਪਾਣੀ ਵੈਸੇ ਦੁੱਧ ਮਲਾਈ ਪਾ ਪਾਂਦੇ ਨੇ ਚੰਗੀ ਤਰ੍ਹਾਂ ਦਾ ਪੇਸਟ ਬਣਾ ਕੇ ਨਾ ਪਤਲਾ ਪਤਲਾ ਹੋ ਜੇ ਥੋੜ੍ਹਾ ਉਹ ਦੁੱਧ ਐਡ ਕਰ ਦਿੰਦੀ ਹਾਂ ਫੇਰ ਮੈਂ ਸਬਜ਼ੀਆਂ ਕੱਟ ਕੇ ਰੱਖੀਆਂ ਹੁੰਦੀਆਂ ਜਿਵੇਂ ਟਮਾਟਰ ਟਮਾਟਰ ਪਿਆਜ਼ ਅਦਰਕ ਉਸ ਤੋਂ ਇਲਾਵਾ ਸ਼ਿਮਲਾ ਮਿਰਚ ਬਾਰੀਕ ਬਾਰੀਕ ਪੀਸ
ਸਾਰਾ ਰਲਾ ਕੇ ਬਣਾਉਂਦੇ ਹੋ ਗਏ ਨਾ ਫਿਰ
ਬੀਨਸ ਮਟਰ ਗਾਜਰ ਗੋਭੀ ਬਾਰੀਕ, ਬਾਰੀਕ‌। ਕੱਟ ਕੇ, ਨਾ ਫੇਰ ਉਹ, ਮੈਂ ਸਾਰੇ ਮ ਕਰ ਦਿੰਦੀ ਆ, ਮਿਕਸਰ ਚ, ਤੇ
ਅੱਛਾ।
ਉਹ ਜੋ ਸੂਜੀ ਦੇ ਮਿਕਸਰ ਬਣਾਇਆ ਹੁੰਦਾ, ਉਹਦੇ ਚ ਮਿਕਸ ਕਰ ਦੇਨੀ ਆ। ਉਸ ਤੋਂ, ਬਾਅਦ ਮੈਂ ਬ੍ਰੈਡ ਲੈ, ਕੇ ਨਾ
ਹਾਂਜੀ।
ਇੱਕ ਚਮਚ ਲੈ ਕੇ, ਬ੍ਰੈਡ ਤੇ, ਉਹ- ਉਹਨੂੰ ਪੂਰਾ ਲਗਾ
ਲਗਾ ਕੇ ਫਿਰ, ਤੁਸੀਂ ਉਹਨੂੰ ਟੋਸਟ ਕਰ ਦਿੰਦੇ ਹੋ, ਅੱਛਾ ਆਪਾਂ ਇਹਨੂੰ ਕਹਿੰਦੇ ਨੇ ਸੂਜੀ ਟੋਸਟ, ਤੇ ਬ੍ਰੈਡ ਪੀਸ ਪਤਾ ਕਿਵੇਂ ਹੁੰਦਾ।
ਹੂੰ।
ਜਿੱਦਾਂ ਮਤਲਬ ਪੀਜ਼ਾ ਹੁੰਦਾ ਨਾ। ਸੇਮ ਟੇਸਟ ਆਉਂਦਾ, ਉਹਦੇ ਉੱਤੇ ਆਪਾਂ ਚੀਜ਼- ਵਗੈਰਾ ਪਾ ਦਿੰਦੇ ਹਾਂ, ਪਹਿਲਾਂ ਸਬਜ਼ੀਆਂ ਲਗਾ ਕੇ ਤੇ ਨਾ, ਪੀਜ਼ਾ ਸੋਸ ਲਗਾ ਕੇ ਕੇ ਫਿਰ ਸਬਜ਼ੀਆਂ ਲਗਾ ਕੇ, ਉਹਦੇ- ਉਹਦੇ ਤੇ ਚੰਗੀ ਤਰ੍ਹਾਂ ਚੀਜ਼ ਗ੍ਰੇਟ ਕਰਕੇ- ਤੇ ਉਹਨੂੰ ਅਹ, ਤੀਹ, ਬੱਤੀ ਤੀਹ, ਚਾਲੀ ਸੈਕਿੰਡ ਨਾ, ਮਤਲਬ ਮਾਈਕ੍ਰੋਵੇਵ ਕਰਲੋ, ਉਹਦੇ ਬਾਅਦ ਤਵੇ ਤੇ ਅੱਛਾ।
ਕੁਛ ਚੀਜ਼ ਪਾਉਦੇ ਨੇ, ਕੁਛ ਇੱਕ ਚੀਜ਼ ਹੋਰ ਪੈਂਦੀ ਹੈ, ਪਤਾ ਨੀ ਕੀ ਨਾਮ ਇਹਦਾ।
ਬਟਰ
ਨਹੀਂ ਐਮ ਤੋਂ ਕੀ ਨਾਮ ਹੈ, ਕੁਛ ਕਹਿੰਦੇ ਨੇ ਇਹਨੂੰ। ਮੈਜ਼ਰੋਲਾ ਮਜ਼ਰੋਲਾ ਹਾਂ, ਮੋਜ਼ਰੋ ਚੀਜ਼ ਤੇ ਕਹਿੰਦੇ ਨੇ ਇਹ ਇਹਦਾ ਨੁਕਸਾਨ ਕਰਦੀਆਂ ਨੇ। ਇਹ ਬ ਲੇਕਿਨ ਇਹ ਗਲਤੀਆਂ ਨੀ, ਨਹੀ ਤੁਸੀਂ ਜਿਵੇਂ ਮੈਂ ਦਸ ਤੁਸੀ ਨਾ ਉਹ ਬਣਾ ਕੇ, ਵੇਖੋ। ਬਸ ਤਵੇਂ ਤੇ, ਤੁਸੀਂ ਦੇਸੀ ਪਾਉਣਾ ਇੱਕ ਚਮਚ ਤੇ ਜਿਹੜਾ ਸਾਈਡ ਤੁਸੀਂ ਪੇਸਟ ਲਗਾਈਏ। ਉਹੋ ਸਾਈਡ ਤੁਸੀਂ ਤਵੇ ਤੇ ਰੱਖਣੀ ਏ। ਇਹ ਨਹੀਂ ਕਿ ਪੁੱਠਾ ਰੱਖਤਾ, ਜਿਹੜੇ ਸਾਈਡ ਤੇ ਤੁਸੀਂ ਸਾਈਡਾਂ ਤੇ ਘਿਓ ਪਾਈ ਜਾਉ ਇਹ ਜਿਵੇਂ ਤਵਾ ਅਗਰ ਵੱਡਾ ਤੇ ਇੱਕ ਇੱਕ ਨਾਲ ਹੀ ਚਾਰ ਬਰੈੱਡ ਰੱਖ ਦੋ
ਤੁਹਾਨੂੰ ਮੈਂ ਦੱਸਾਂ ਅਸੀਂ ਕਿੰਨਾ ਕਿੱਦਾਂ ਬਣਾਦੇ ਆ ਇਹ ਬ੍ਰੈਡ ਪੀਜ਼ਾ, ਬ੍ਰੈਡ ਟੋਸਟ, ਆਪਾ ਬ੍ਰੈਡ ਟੋਸਟ ਕਹਿੰਦੇ ਆ ਤੇ ਆਪਾਂ ਪਤਾ ਜਿੱਦਾਂ ਮਤਲਬ ਤੁਸੀਂ ਸੂਜੀ ਚ ਦਹੀਂ ਪਾਂਦੇ ਨਾ ਮਲਾਈ, ਆਪਾਂ ਦਹੀਂ
ਕੇ ਨਾ ਉਹਨੂੰ ਥੋੜਾ ਪਾਣੀ ਵੀ ਐਡ ਕਰਦੇ ਤਾਂ ਕਿ ਉਹਦਾ ਬੈਟਰ ਜਿਹੜਾ ਸੈੱਟ ਰਵੇ, ਹਨਾ ਨਾ ਵਾਧੂ ਪਤਲਾ ਹੋਵੇ ਤੇ ਨਾ ਹੀ ਵਾਧੂ ਗਾੜਾ ਤੇ ਉਹਦੇ ਵਿੱਚ ਆਪਾਂ ਬਰੀਕ ਬਰੀਕ ਸਬਜ਼ੀਆਂ ਕੱਟ ਕੇ ਪਾ ਦਿੰਦੇ ਆ ਪਿਆਜ਼, ਟਮਾਟਰ। ਸ਼ਿਮਲਾ ਮਿਰਚ ਅਹ ਤੇ ਇੱਕ ਦੋ ਏਦਾਂ ਮਤਲਬ ਬੀਜ ਪਾ ਲੈਂਦੇ ਲੋਕੀ ਕੱਟ ਕੇ ਹੈਣਾ ਤੇ ਉਹ ਮਿਕਸ ਕਰਕੇ ਨਮਕ ਪਾ ਕੇ ਵਿਚ ਕਾਲੀਆਂ ਮਿਰਚਾਂ ਹੀ ਪਾ ਲੈਣੇ ਹਾਂ ਆਪਾਂ ਹਰੀਆਂ ਵੀ ਪਾ ਲੈਣੇ ਆ ਧਨੀਆ ਵੀ ਪਾ ਲੈਣੇ ਆ ਤੇ ਉਹਦੇ ਬਾਅਦ ਉਹਨੂੰ ਤਵੇ ਤੇ ਫਿਰ ਜਿੱਦਾਂ ਬੈਟਰ ਲਗਾ ਕੇ ਨਾ ਓਦੇ ਉੱਤੇ ਜਿਹੜਾ ਆਪਾਂ ਬਣਾਇਆ ਸੂਜੀ ਵਾਲਾ ਉਹ ਲਗਾ ਕੇ ਤੇ ਉਹਨੂੰ ਉਵੇਂ ਪੁੱਠਾ ਕਰਕੇ ਪਾਣੇ ਆ ਜਿਹੜੇ ਪਾਸੇ ਆਪਾਂ ਬੈਟਰ ਲਗਾਇਆ ਹਾਂਜੀ ਉਹ ਵੀ ਵਧੀਆ ਬਣਦਾ ਇਹ ਵੀ ਤੁਸੀਂ ਟਰਾਈ ਕਰਿ ਸਿਲਾਈ ਵਾਲਾ ਕੀਤਾ ਨਾ ਪਹਿਲਾਂ ਦਹੀਂ ਵਾਲਾ ਟਰਾਈ ਕਰਿਓ ਮਲਾਈ
ਆਹੋ ਮੈਂ ਕੱਲੀ ਬਣਾਵਾਂਗੀ
ਮੈਂ ਗੱਲ ਕਰਕੇ ਵੇਖਾਂਗੀ ਦੇਖਣੀ ਆ ਕੀ ਓਪਸ਼ਨ ਮਿਲਦਾ ਮੈਨੂੰ ਚਲੋ ਜੀ ਫਰ ਹੈ ਚੰਗਾ ਲੱਗਿਆ ਔਰ ਬਹੁਤ ਮ ਸ਼ੁਕਰੀਆ ਤੁਸੀਂ ਮੈਂ ਤੁਸੀ ਮੇਰੇ ਵਾਸਤੇਨਾ ਟਾਈਮ ਨਿਕਾਲਿਆ।
ਕੋਈ ਨੀ ਤੁਸੀਂ ਮਤਲਬ ਜੋ ਵੀ ਤੁਸੀਂ ਬਣਾਣਾ ਹੋਇਆ ਪੁੱਛ ਲਿਆ। ਕਰੋ।
ਹਾਂਜੀ ਹਾਂਜੀ, ਮੈਨੂੰ ਐਵੇਂ ਤੁਸੀ ਤੁਸੀਂ ਗਾਈਡ ਕਰਦੇ ਰਹਿਣਾ ਚਲੋ ਜੀ। ਠੀਕ ਹੈ ਫਿਰ ਏਂਜੀ। ਓਕੇ ਦੁਬਾਰਾ ਗੱਲ ਕਰਨ ਐ ਫਿਰ ਕਦੀ ਓਕੇ ਥੈਂਕ ਯੂ ਜੀ। ਥੈਂਕ ਯੂ।